ਕੌਣ
ਹੈਲੋ,
ਸਤਿ ਸ਼੍ਰੀ ਅਕਾਲ ਭੈਣ ਜੀ।
ਉਹ।
ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ। ਭੈਣ ਜੀ ਮੈਂ ਵਧੀਆ ਵਧੀਆ, ਤੁਸੀਂ ਸੁਣਾਓ ਕੀ ਹਾਲ- ਚਾਲ ਨੇ।
ਸਭ ਠੀਕ- ਠਾਕ ਵਧੀਆ ਹੋਰ, ਘਰ ਪਰਿਵਾਰ ਸਭ ਠੀਕ- ਠਾਕ ਬੱਚੇ।
ਹਾਂਜੀ- ਹਾਂਜੀ, ਭੈਣ ਜੀ ਸਭ ਵਧੀਆ।
ਹੋਰ ਆਏ ਨੀ ਤੁਸੀਂ ਬੜਾ ਟੈਮ ਹੋਗ।
ਭੈਣ ਜੀ ਬਸ ਕੀ ਦਸੀਏ, ਆਪਣਾ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਦੀ ਬਿਜ਼ੀ ਲਾਈਫ ਏ ਵਿਚ ਸਾਰੇ ਹੀ ਬਿਜ਼ੀ, ਨੇ ਕਿਸੇ ਨੂੰ ਟਾਈਮ ਹੀ ਨਹੀਂ ਲੱਭਦਾ ਹੈਗਾ। ਹੁਣ ਬੱਚਿਆਂ ਦੀਆਂ, ਛੁੱਟੀਆਂ ਜਿਹੀਆਂ ਪਈਆਂ ਦੀਆਂ ਤਾਂ ਨਹੀਂ ਵੈਸੇ ਟੈਮ ਮਿਲਦਾ। ਅਤੇ ਆਪਣਾ ਕ ਗੈਸਟ ਚ ਜੇਹੇ ਆਏ ਤੇ ਸੀ ਦੋ। ਦਿਨ ਤੋਂ ਨਾ ਘਰ ਵੈਸੇ ਤਾਂ ਮੈਂ ਸੋਚ ਰਹੀ ਸੀ, ਚਲੋ ਆਵਾਂਗੀ ਤੁਹਾਡੇ ਘਰ ਵੀ ਚੱਕਰ ਲਾਉਂਦੇ, ਹੁਣ ਬੱਚਿਆਂ ਦੀ ਛੁ। ਛੁੱਟੀਆਂ ਖਤਮ ਹੋਣੀਆਂ ਨੇ ਇਹਨਾਂ ਨੇ ਜਾਣਾ ਵੀ ਕਿੱਥੇ ਵ ਆਪਣਾ। ਤੇ ਕਹਿੰਦੇ ਸੀ ਮਾਸੀ ਘਰ ਜਾਣਾ ਤੇ ਮੈਂ। ਚੱਲ ਦੀਦੀ ਘਰ ਚੱਕਰ ਲਾਦੀ ਹਾਂ, ਮੈਂ ਤੇ ਹੁਣ ਥੋੜੇ ਦਿਨਾਂ ਤੱਕ ਨਾ ਮੈਂ। ਸਗੋਂ ਸੋਚਦੀ ਪਈ ਸੀ, ਤੁਹਾਨੂੰ ਫੋਨ ਕਰਨ ਦਾ। ਤੇ ਮੈਂ ਕਿਹਾ ਚੱਲ ਹੁਣ ਕਰ ਹੀ ਲੈਣੀ ਆ, ਫੋਨ ਬੜੇ ਦਿਨ ਜ ਹੋ ਗਏ ਨੇ ਅਗਰ ਤੁਸੀਂ। ਆਪਣਾ ਕਿੱਥੇ ਘੁੰਮਣ ਵਗੈਰਾ ਨਹੀਂ ਗਏ।
ਹੁਨੇ ਆ ਆਇਆ ਮੈਂ ਕਰਦਾ ਹੁਨੇ ਠੈਰ ਕੇ ਫੋਨ।
ਤੁਸੀਂ ਘਰ ਹੀ ਹੋ ਆਪਣਾ ਤੇਰੇ। ਹਾਂਜੀ, ਭੈਣ ਜੀ ਮੈਂ ਪੁੱਛਦੀ, ਪਈ ਸੀ ਤੁਸੀਂ। ਅੱਛਾ- ਅੱਛਾ ਮੈਂ ਕਿਹਾ ਚਲੋ ਕੋਈ, ਨੀ ਫੇਰ ਅਸੀਂ ਚੱਕਰ ਲਾਦੇ ਹਾਂ। ਆ ਜੀਏ ਅਸੀਂ ਕੱਲ੍ਹ ਪਰਸੋਂ ਤੱਕਣ ਨੂੰ ਤੁਹਾਡੇ ਘਰ।
ਹਾਂ ਨਹੀਂ- ਨਹੀਂ ਤੁਸੀਂ ਆਓ, ਮੈਂ ਇੱਥੇ ਵਧੀਆ ਤੁਹਾਡੇ ਬੱਚੇ ਵੀ ਕਹਿੰਦੇ। ਫ ਸੀਗੇ ਆਏ ਨੀ ਮਾਸੀ ਤੇ ਮੈਂ ਕਿਹਾ ਉਹਨਾ ਨੂੰ ਟਾਈਮ ਨੀ ਲੱਗਾ ਹੋਣਾ। ਇਸ ਵਾਰ ਆਪ ਕਿਤੇ ਗਏ ਨਾ। ਤੇ ਹੁਣ ਇਹਨਾਂ ਨੂੰ ਹੈਗਾ, ਕਿ ਹਾਂ ਸਾਡੇ ਘਰ ਹੀ ਇਹਨਾਂ ਨੂੰ ਟਾਈਮ ਨੀ ਮਿਲਿਆ ਕਿਤੇ ਜਾਣ ਦਾ ਸਮਰ ਕੈਂਪ। ਵਗੈਰਾ ਲੱਗੇ ਦੇ ਸੀਗੇ ਪੈਲੇ ਟਿਊਸ਼ਨਾਂ ਲਾਈ ਦੀ ਸੀਆਂ ਤੇ। ਫੇਿਰ ਉਸ ਕਰਕੇ ਮੈਂ ਫਿਰ ਗਈ ਵੀ ਨੀ ਕਿੱਥੇ, ਮੈਂ ਕਿਹਾ ਐਵੇਂ ਮਿਸ ਹੋ ਜਾਏਗਾ, ਸਵੀਮਿੰਗ ਕਲਾਸਿਸ ਕਰ ਰਹੇ ਸੀ ਬੱਚੇ। ਬ ਸਾਰਾ ਮਹੀਨਾ ਐਦਾ ਈ।
ਨਹੀਂ- ਨਹੀਂ। ਭੈਣ ਜੀ ਇਹ ਤਾਂ ਆਪਣੀ ਬੜੀ ਵਧੀਆ, ਗੱਲ ਮੈਂ ਸੁਣਿਆ, ਪਿੱਛੇ ਗੁਰਦੁਆਰੇ ਚ ਵੀ ਬੜਾ ਵਧੀਆ ਇਹਨਾਂ ਨੇ ਸਿੱਖ। ਸਿਖਾਇਆ ਬੱਚਿਆਂ ਨੂੰ‌। ਤੇ ਆਪਣਾ ਉੱਥੇ ਵੀ ਗੁਰਦੁਆਰੇ ਚ ਵੀ ਕੈਂਪ ਲੱਗਿਆ ਸੀ।
ਹਾਂ ਨਹੀਂ ਇਹ ਤਾਂ ਹੁਣ ਲੱਗਾ, ਦਾ ਗੁਰਦੁਆਰੇ ਤਾਂ ਸਾਡੇ ਕੈਂਪ ਲੱਗਾ ਦਾ ਪੂਰੇ ਹਫ਼ਤੇ ਦਾ ਕੈਂਪ। ਇਹਦੇ ਚ ਬੱਚਿਆਂ ਨੂੰ ਗੱਤਕਾ ਸਿਖਾ ਰਹੇ ਨੇ। ਪਗੜੀ ਬਣਨਾ ਦਿਮਾਲਾ ਸਜਾਉਣਾ ਸਖਾਉਂਦੇ ਪਏ, ਨੇ ਗੁਰਮਤ ਦੇ ਸਿੱਖਿਆ ਦੇ ਰਹੇ ਨੇ ਬੱਚਿਆਂ ਨੂੰ। ਬੜੀ ਸੋਹਣੀ ਗੱਲਾਂ ਬੱਚਿਆਂ ਨੂੰ ਸਿਖਾਂਦੇ ਪਏ ਨੇ। ਬੱਚਿਆਂ ਨੂੰ ਡੇਲੀ ਕੁਛ ਨਾ ਕੁਛ ਨਵਾਂ ਸਿਖਾਂਦੇ ਨੇ ਗੁਰਦੁਆਰੇ ਜਾਓ। ਡੇਲੀ ਗੁਰਦੁਆਰੇ ਜਾਓ ਮੱਥਾ ਟੇਕ, ਕੇ ਆਉਣਾ ਤੁਸੀਂ ਰੋਜ਼ ਗੁਰਦੁਆਰੇ ਪਾਠ ਕਰੋ ਕੰਠ ਕਰੋ। ਪਾਠ। ਹੋਰ ਵੀ ਬੱਚਿਆਂ ਨੂੰ ਕੇਸਾਂ ਦੇ ਬਾਰੇ, ਇਨਾ ਦੱਸਦੇ ਪਏ ਨੇ ਕੇਸਾਂ ਦੀ ਬੇਅਦਬੀ ਵੀ ਨਹੀਂ ਕਰਨੀ। ਕੇਸ ਕਤਲ ਨਹੀਂ ਕਰਨੇ। ਮਾਹਾਰਾਜ ਅੱਗੇ ਅਰਦਾਸ ਕਰੋ, ਬੱਚੇ ਆ ਕੇ ਘਰ ਗੱਲਾਂ ਸੁਣਾਂਦੇ ਨਾ। ਚਲੋ ਖੁਸ਼ੀ ਹੁੰਦੀ ਬੱਚਾ ਚੰਗੇ, ਪਾਸੇ ਲੱਗੇ ਦੇਨ ਚੰਗੀ ਗੱਲਾਂ ਸਿੱਖਦੇ ਨੇ।
ਇਹ ਤਾਂ ਹੈ ਹੀ ਭੈਣ ਜੀ ਆਪਣਾ ਨਾਲੇ ਬੱਚੇ ਬਿਜ਼ੀ ਵੀ ਰਹਿਣ, ਨਾ ਇਹਨਾਂ ਦਾ ਰੂਟੀਨ ਜਿਹਾ ਫਿਕ। ਕੁਛ ਰਹਿੰਦਾ ਜਿਵੇਂ ਤੁਸੀਂ ਆਪਣਾ ਸਵੀਮਿੰਗ, ਕਲਾਸਾਂ ਵੀ ਪਾਏ ਪਾਇਆ ਹੀ ਹੋਇਆ ਬੱਚਿਆਂ ਨੂੰ। ਅਤੇ ਇਹਨਾਂ ਦਾ ਨਾਲੇ, ਕੋਈ ਨਵੀਂ ਤੋਂ ਨਵੀਂ ਚੀਜ਼ ਅੱਗੇ ਬੱਚਾ ਸਿੱਖ ਲੈਂਦਾ ਹੈ ਤਾਂ ਹੈ ਹੀ ਆਪਣਾ। ਚਲੋ ਛੁੱਟੀਆਂ ਖਰਾਬ- ਤਾਂ ਨੀ ਕੀਤੀ ਬੱਚਿਆਂ ਨੇ ਆਪਣਾ ਕੁਛ ਨਾ ਕੁਛ ਨਾ ਕਿਸੇ ਨਾ ਕਿਸੇ ਆਰੇ ਲੱਗੇ ਹੀ ਹੋਏ ਨੇ-
ਬਣਾਇਆ ਹੀ ਨੀ ਪ੍ਰੋਗਰਾਮ ਆਉਣ ਦਾ ਬੱਚੇ ਬਿਜੀ ਸੀਗੇ ਮੈ ਕਿਹਾ ਫੇਰ ਐਵੇ ਜਾਵਾਗੇ ਫੇਰ ਉਹ ਛੁ- ਛੁਟੀਆਂ ਮਿਸ ਹੋ ਜਾਏਗਾ ਸਾਰਾ ਕੁਛ ਦੇਖੋ ਫਿਰ ਮੈ-
ਨਹੀ- ਸਗੋ ਬਹੁਤ ਵਧੀਆ ਗੱਲ ਹੈ ਐ। ਤਾਂ ਆਪਣੀ ਤੁਹਾਡੀ- ਕਿ ਤੁਸੀ ਬੱਚਿਆਂ ਬਾਰੇ ਵੀ ਸੋਚਿਆ ਨਹੀ ਪਤਾ ਅਗਰ- ਐਨੀ ਗਰਮੀ 'ਚ ਕਿੱਥੇ ਘੁੰਮਣ ਨੂੰ ਦਿਲ ਕਰਦਾ ਜੇ-
ਆਹ ਸਹੀ ਗੱਲ ਹੈ। ਜਾਣਾ ਕਿਥੇ ਇਨੀ ਗਰਮੀ ਤਾਂ ਘਰੋ ਬਾਹਰ ਨਿਕਲਣ ਦਾ ਦਿਲ ਨੀ ਕਰਦਾ- ਕੋਈ ਨੀ ਤੁਸੀ ਆਓ- ਤਿਆਰੀ ਕਰਨੇ ਆ ਅਸੀ ਤੁਸੀ ਬਣਾਓ ਪ੍ਰੋਗਰਾਮ ਵੀਰ ਜੀ ਨੂੰ ਕਵੋ ਲੈ ਕੇ ਆਉਣ ਤੁਹਾਨੂੰ-
ਨਹੀ- ਨਹੀ ਅਸੀ ਆਵਾਂਗੇ ਜਰੂਰ ਆਵਾਂਗੇ ਮੈ ਤਾਂ ਸਗੋ ਸੋਚਦੀ ਪਈ ਸੀ ਤੁਹਾਡੇ ਵਸਤੇ ਸੂਟ ਵੀ ਲੈ ਕੇ- ਕਿਓਂ ਜਿਹੜਾ ਤੁਹਾਨੂੰ ਪਿਛਲੀ ਵਾਰੀ ਪਸੰਦ- ਪਸੰਦ ਨਹੀ ਆਇਆ ਸੂਟ ਉਵੇ- ਸੂਟ ਇਕ ਲੈਕੇ ਆਵਾਂਗੀ ਤੁਹਾਡੇ ਵਾਸਤੇ ਮੇਰੀ- ਆਪਣੀ ਫਰੈਂਡ ਦਾ ਬਿਊਟੀਕ ਹੈ। ਨਾ ਅਤੇ ਹੋਰ- ਆਪਣਿਆਂ ਨੂੰ ਯਾਦ ਹੋਣਾ ਵੇਖੋ।
ਮੈ- ਮੈ ਤਾਂ ਪੋਲ ਗਈ ਸੀ। ਵੈਸੇ ਮੈਨੂੰ ਯਾਦ ਨੀ ਪਿਛਲੀ ਵਾਰੀ ਮੈ ਤੁਹਾਨੂੰ ਕਿਹਾ ਸੀਗਾ ਤੁਸੀ ਪਾਕੇ ਆਏ ਸੀ। ਮੈਨੂੰ ਬੜਾ ਪਸੰਦ ਆਇਆ ਸੀਗਾ ਸੂਟ ਤੁਹਾਨੂੰ ਕਿਹਾ ਸੀ।
ਕਰਦੀ ਸੀ। ਮੈ ਕਿਹਾ ਮੇਰੀ ਭੈਣ ਨੂੰ ਬੜਾ ਸੋਹਣਾ ਲਗਿਆ ਸੀ। ਉਹ ਸੂਟ ਹੁਣ ਤਾਂ ਮੈ ਪੱਕਾ ਜਰੂਰ ਲੈਕੇ ਕੇ ਜਾਣਾ ਤੇ ਮੈ ਉਹਨੂੰ ਆਪਣੀ ਸਹੇਲੀ ਨੂੰ ਕਹਿ ਕੇ ਕਸਟਮਾਈਜ਼ ਕਰਾਆ ਸੇਮ ਉਦ ਦਾ ਹੀ ਬਸ ਉਹਨੇ ਥੋੜ੍ਹਾ ਰੰਗ ਵਗੈਰਾ ਆਪਣੇ ਅਕੋਡਿੰਗ ਨਾ ਫੋਟੋ ਵੇਖ ਕੇ ਤੁਹਾਡੀ ਕਿ ਕਿਹੜਾ ਰੰਗ ਜਚੇਗਾ ਸਕਿਨ ਟੋਨ 'ਤੇ ਸਾਰਾ ਆਪਣੇ ਹਿਸਾਬ ਨਾਲ ਤਾ ਕਸਟਮਾਈਜ਼ ਅਤੇ ਮੇਰੀ ਤਰਫੋ ਤੁਸੀ ਚਾਹੇ ਗਿਫਟ ਹੀ ਸਮਝਣਾ
ਅੱਛਾ ਅੱਛਾ ਅੱਛਾ ਨਹੀ ਐਸੀ ਕੋਈ ਗੱਲ ਨੀ ਮੈ ਤਾਂ ਮੈਨੂੰ ਦੱਸ ਦਿੰਦਾ ਕਿੰਨਾ ਖ਼ਰਚਾ ਖ਼ਰਚਾ ਆਇਆ ਭੈਣ ਜੀ।
ਆਪਣਾ ਤਾਂ ਭੈਣ ਜੀ ਘਰ ਵਾਲਾ ਹੀ ਹਿਸਾਬ ਏ ਵੇਖੋ।
ਹੋਰ ਸੁਣਾਓ ਤੁਸੀ ਬਸ
ਹੋਰ ਸੁਣਾਓ ਭੈਣ ਜੀ
ਮੈ ਨਾ ਜਿਦਾ ਅਨਸਟਿਚ ਸੂਟ ਵੀ ਲੈ ਕੇ ਰੱਖੇ ਸੀ। ਕਿਤੇ ਜਿਹੜੇ ਤੁਸੀ ਟੇਲਰ ਕੋਲ ਸਟਿਚ ਕਰਾਉਦੇ ਹੋ ਮੇਰੇ ਸਟਿਚ ਕਰਾ ਦੋਗੇ ਤੁਸੀ ਤੁਹਾਡੇ ਸੂਟ ਮੈਨੂੰ ਵੈਸੇ ਬੜੇ ਪਸੰਦ ਆਉਦੇ ਸਟਿਚ ਕੀਤੇ ਹੋਏ।
ਤੇ ਮੈ
ਹਾਂਜੀ ਭੈਣ ਜੀ ਆਪਣਾ ਹਾਂਜੀ -ਹਾਂਜੀ
ਉਹੀ ਮਤਲਬ ਮੈਨੂੰ ਸਾਡੇ ਵੀ ਇਥੇ ਟੇਲਰ ਹੈਗੇ ਆ ਬਟ ਉਹ ਮਜ਼ਾ ਨਹੀ ਆਉਦਾ ਮੈ ਸੁਵਾਉਦੀ ਹਾਂ ਉਹਨਾ ਕੋਲੋ
ਤੇ ਮੈ ਤੁਹਾਡੇ ਦੇਖੇ ਸੀ। ਮੈਨੂੰ ਬੜੇ ਅਛੇ ਲਗੇ ਡਿਜ਼ਾਇਨਰ ਸੀਤੇ ਤੇ ਮੈਨੂੰ ਪਸੰਦ ਆਏ ਸੀਗੇ।
ਭੈਣ ਜੀ ਆ ਜਿਹੜੀ ਮੈ ਸਹੇਲੀ ਨੀ ਦਸਦੀ ਆਪਣੀ ਬੁਟੀਕ ਵਾਲੀ ਇਹਦੇ ਕੋਲ ਸਵਾ ਦੇਦੀ ਆ ਨਾਲੇ ਹੁਣ ਜੇ ਮੈ ਇਨੇ ਸੂਟ ਸਵਾਏ ਨੇ ਇਹਦੇ ਕੋਲ ਨਾਲ ਇਹਨੇ ਮੈਨੂੰ ਡਿਸਕਾਊਟ ਵੀ ਦਿਤਾ। ਸਗੋ ਖੁਸ਼ ਹੋ ਜਾਵੇਗੀ ਆਪਣਾ ਟੈਂਟ ਟਵੈਂਟੀ ਪਰਸੈਂਟ ਔਫ ਕਰ ਦੇ ਗ ਤੇ ਆਪਣਾ ਡਿਜ਼ਾਇਨਰ ਸੀ ਕੇ ਦਿੰਦੀ ਇਕ ਵਾਰੀ ਜਿਹੜਾ ਸੂਟ ਪਹਿਲੇ ਮੈ ਲਿਆਵਾਂਗੀ ਨਾ ਤੁਹਾਡੇ ਕੋਲੋ ਪਾ ਕੇ ਵੇਖਣਾ ਫਿਟਿੰਗ ਵਗੈਰਾ ਤੁਹਾਨੂੰ ਸਾਰਾ ਕੁੱਛ ਵਧੀਆ ਲਗੇ ਤੇ ਆਪਣਾ ਫਿਰ ਹੋਰ ਦੇ ਦੇਣਾ ਤੁਸੀ ਚਾਹੇ
ਹਾਂ ਚਲੋ ਠੀਕ ਏ ਗੱਲ ਤੁਹਾਡੀ ਬਿਲਕੁਲ ਸਹੀ ਕਈ
ਹਾਂਜੀ ਭੈਣ ਜੀ ਕਿਉਕਿ ਹੁਣ ਨਾ ਮੈ ਵੀ ਇਹਦੇ ਕੋਲ ਹੀ ਸਵਾ ਰਹੀ ਹਾਂ। ਜਦੋ ਦਾ ਈਨੇ ਬੂਟੀਕ ਸ਼ੁਰੂ ਕੀਤਾ ਆਪਣਾ
ਇਹ ਤਾਂ ਮੈਨੂੰ ਪੂਰਾ ਸਹੀ ਪ੍ਰੋਪਰ ਲਗਾ ਸੀ। ਫਿਟਿੰਗ ਵਗੈਰਾ, ਹੈਗੀ ਈ ਨਾ
ਹਾਂਜੀ-ਹਾਂਜੀ।
ਹੈਲੋ।
ਅਸੀਂ ਔਨਲਾਈਨ ਮੰਗਵਾਇਆ। ਤੇ ਆ ਜਾਂਦਾ ਸਹੀ ਫੈਬਰਿਕ ਵਗ਼ੈਰਾ ਫੈਬਰਿਕ ਦੀ ਕੁਆਲਟੀ
ਭੈਣ ਜੀ ਤੁਹਾਡੀ ਆਵਾਜ਼ ਕੱਟ-ਕੱਟ ਕੇ ਆ ਰਹੀ। ਕੀ ਕਹਿ ਰਹੇ ਸੀ। ਤੁਸੀਂ ਇੱਕ ਵਾਰੀ ਦੁਬਾਰਾ ਬੋਲਣਾ
ਹਾਂ ਮੈਂ
ਹੈਲੋ ਹੈਲੋ-ਹੈਲੋ। ਆਵਾਜ਼ ਨਹੀਂ ਆ ਰਹੀ